ਈ
ਨਮਸਤੇ ਜੀ ਕਿਵੇਂ ਉਂ
ਵਧੀਆ ਵਧੀਆ ਜੀ ਤੁਸੀਂ ਦੱਸੋਂ?
ਹਾਂਜੀ ਵਧੀਆ, ਹੋਰ ਘਰ ਪਰਿਵਾਰ ਠੀਕ ਨੇ ਸਾਰੇ?
ਸਬ ਵਧੀਆ ਜੀ, ਤੁਸੀਂ ਦੱਸੋਂ ਤੁਹਾਡੇ ਘਰ ਕਿੱਦਾਂ ਸਾਰੇ?
ਹਾਂਜੀ ਹਾਂਜੀ ਸਭ ਵਧੀਆ, ਹੋਰ ਸੁਣਾਓ ਰੋਟੀ ਪਾਣੀ ਖਾ ਲਿਆ?
ਸਭ ਕਰ ਲਿਆ, ਬਸ ਤੁਸੀਂ ਦੱਸੋਂ ਆਪਣਾ ਤੁਹੀਂ ਖਾ ਲਿਆ?
ਹਾਂਜੀ ਹਾਂ ਖਾ ਲਿਆ, ਤੁਸੀਂ ਕੀ ਬਣਾਇਆ ਸੀ?
ਬਸ ਮੈਂਮ ਅਸੀ ਤਾਂ ਗੱਠੇ ਬਣਾਏ ਸੀਗੇ, ਗੱਠੇ ਖਾ ਪਿਆਜ਼
ਅੱਛਾ ਅੱਛਾ, ਅਸੀਂ ਘੀਆ ਬਣਾਇਆ ਸੀਗਾ।
ਅੱਛਾ ਚਲੋ ਵਧੀਆ ਮੈਮ, ਤੁਸੀਂ ਤਾਂ ਫੇਰ ਹਰੀਆਂ ਭਰੀਆਂ ਸਬਜ਼ੀਆਂ ਖਾ ਰਹੇ ਹੋ, ਜਿਹਦੇ ਨਾਲ ਤੁਹਾਡਾ ਖੂਨ ਵਧੇ।
ਹਾਂਜੀ ਹਾਂ ਉਹੀ ਤੇ ਹੈਗਾ ਨਾ ਕਿ ਸਾਡੇ ਤਾਂ ਚਲੋਂ ਐ ਖੇਤ ਵਗੈਰਾ 'ਚ ਲੱਗੀਆਂ ਹੁੰਦੀਆਂ।
ਹਾਂਜੀ।
ਹਾਂ ਤੇ ਹੋਰ ਤੁਸੀਂ ਦੱਸੋਂ?
ਬਸ ਮੈਂਮ ਬਸ ਚ ਲੰਘ ਲੰਘੀ ਜਾਂਦਾ ਟੈਮ, ਐੰਨੀ ਗਰਮੀ ਹੋ ਰਹੀ ਐ ਟੈਮ ਨੇ ਹੀ ਲੰਘਾਉਣਾ ਹੁਣ ਤਾਂ।
ਹਾਂਜੀ ਹਾਂ ਦੇਖੋਂ ਤੁਸੀਂ ਹਨਾ ਗਰਮੀ ਕਿੰਨੀ ਜ਼ਿਆਦਾ ਹੋ ਰਹੀ ਐ, ਅੰਤਾਂ ਦੀ ਗਰਮੀ ਪੈ ਰਈ ਐ।
ਹਾਂਜੀ ਹਾਂ ਹੋਰ ਦੱਸੋਂ ਮੈਮ, ਤੁਸੀਂ ਕਿਤੇ ਤੀਰਥ ਸਥਾਨ ਤੇ ਘੁੰਮਣ ਗਏ ਹੋਏ ਹੋ?
ਨਈ ਜੀ, ਹੁਣ ਤਾਂ ਨੀ ਕਿਤੇ ਗਈ, ਕਿਉਂਕਿ ਤੁਸੀਂ ਦੇਖ ਲਓ ਧੁ ਗਰਮੀ ਧੁੱ ਪ ਆਨੀ ਜ਼ਿਆਦਾ, ਪਹਿਲਾਂ ਜਾਏ ਗਏ ਸੀਗੇ ਫੇਰ ਐਈ ਐ ਨਾ ਕਿ ਮੌਸ ਮੌਸਮ ਦੇ ਹਿਸਾਬ ਨਾਲ ਹੀ ਦੇਖਣਾ ਪੈਂਦਾ, ਕਿਉਂਕਿ ਦੇਖ ਲੋੋ ਹਨ ਨਾ ਗਰਮੀ ਠੰਡ ਜੋ ਵੀ ਹਾਂ, ਤੁਸੀਂ ਸੁਣਾਓ ਤੁਸੀਂ ਗਏ ਹੋ ਕਿਤੇ?
ਮੈਂਮ ਅਸੀ ਨਾ ਮਤਲਬ ਅਸਾ ਹਰਿਦੁਆਰ ਗਏ ਸੀਗੇ, ਉੱਥੇ ਬੜਾ ਆਨੰਦ ਆਇਆ ਉੱਥੇ ਜਾ ਕੇ ਗੰਗਾ ਇਸ਼ਨਾਨ ਕਰ ਕੇ ਮਤਲਬ ਇਬ ਆਨੰਦ ਆਦਾ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ ਤਾਂ ਬਹੁਤ ਵਧੀਆ ਲੱਗਦਾ।
ਦਾ। ਹਾਂਜੀ ਹਾਂ ਉਹੀ ਤੇ ਹੈਗਾ ਨਾ ਕਿ ਜਦੋਂ ਆਪਾਂ ਫੈਮਿਲੀ ਵਗੈਰਾ ਦੇ ਨਾਲ ਜਾਂਨੇ ਆ ਨਾ ਆਪਾਂ ਨੂੰ ਮਤਲਬ ਵਧੀਆ ਲੱਗਦਾ। ਇੱਕ ਚਲੋ ਕ ਹੈ ਟਾਈਮ ਸਪੈਂਡ ਹੋ ਜਾਂਦਾ ਵਧੀਆ।
ਨਾਲ ਨਾ ਦੇਖੋ ਹੁਣ ਜਿੱਦਾਂ ਆਪਣੇ ਫੈਮਿਲੀ ਮੈਂਬਰ- ਜੋ ਗਏ। ਉਹ ਸਾਰੇ ਨਾ ਆਪਣੇ ਆਪਣੇ ਕੰਮਾਂ ਦੇ ਵਿੱਚ ਵਿਅਸਤ ਰਹਿੰਦੇ ਆ ਤੇ ਜਿੱਦਾਂ ਛੁੱਟੀ ਛੁੱ- ਛੁਟੀਆਂ ਵਗੈਰਾ ਹੋ ਗਈਆਂ, ਉਸ ਟਾਈਮ ਦੇ ਵਿੱਚ ਵਿੱਚ ਹੀ ਆਪਾਂ ਮਿਲਦੇ ਹਾਂ ਹਨਾ, ਸਾਰੇ ਫੈਮਲੀ ਇਕੱਠੇ ਬਹਿੰਦੇ ਹਾਂ ਫੇਰ ਗੱਲਾਂ-ਬਾਤਾਂ ਬਾਤਾਂ ਕਰਦੇਆਂ।
ਕਰਦੇਆਂ। ਹਾਂਜੀ ਹਾਂ ਉਹੀ ਹੈ ਨਾ ਕਿਉਂਕਿ ਦੇਖੋ ਨਾ ਛੁੱਟੀਆਂ ਦੇ ਟਾਈਮ'ਚ ਹੀ ਹੁੰਦਾ ਕਿ ਆਪਾਂ ਆਪਣੀ ਫੈਮਿਲੀ ਫਰੈਂਡਸ ਰਿਲੇਟਿਵ ਦੇ ਨਾਲ ਹੈਨਾ ਕਿਤੇ ਇੱਧਰ ਉਧਰ ਜਾਈ ਆਈਏ। ਕਿਉਂਕਿ ਵੈਸੇ ਤਾਂ ਸਾਰੇ ਕੰਮਾਂ ਚ ਬਿਜ਼ੀ ਹੁੰਦੇ। ਦੇ ਨੇ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ।
ਹਾਂਜੀ ਹਾਂ ਦੇਖੋ ਜਿੱਦਾਂ ਛੁੱਟੀਆਂ ਹੁੰਦੀਆਂ। ਦੇਖੋ ਬੱਚੇ ਤਾਂ ਨਾ ਜਦੋਂ ਉਦੋਂ ਹੀ ਫ੍ਰਰੀ ਹੁੰਦੇ ਆ ਜਦੋਂ ਸਕੂਲਾਂ'ਚ ਛੁ ਛੁੱਟੀਆਂ ਹੁੰਦੀਆਂ ਨੇ ਜਾਂ ਕੋਲੇਜ ਚ ਛੁੱਟੀਆਂ ਹੁੰਦੀਆਂ ਨੇ। ਹੁਣ ਬਚਾਰੇ ਪੇਰੈਂਟਸ ਨੇ ਤਾਂ ਉਹਨਾਂ ਨੇ ਤਾਂ ਬਾਰਾਂ ਮਹੀਨੇ ਤੇ ਤੀਹ ਦਿਨ ਕੰਮ ਕਰਨਾ ਹੀ ਹੁੰਦਾ।
ਹਾਂਜੀ ਹਾਂ ਉਹੀ ਹੈ ਨਾ ਕਿ ਜਵਾ ਚਲ ਬੱਚਿਆਂ ਨੂੰ ਜਵਾਕਾਂ ਨੂੰ ਤਾਂ ਫੇਰ ਵੀ ਹੋ ਜਾਂਦੀਆਂ ਨੇ ਛੁ ਟੀਆਂ ਹੈਨ੍ਹਾਂ, ਜੂਨ ਚ ਵੀ ਹੋ ਜਾਂਦੀਆਂ ਚਲੋ ਦਸੰਬਰ ਵੀ ਹੋ ਜਾਂਦੀਆਂ ਨੇ ਪਰ ਉਹੀ ਹੈ ਵੀ ਪੇਰੈਂਟਸ ਨੂੰ ਤਾਂ, ਹਾਂਜੀ-
ਜਿਹੜੇ ਹੁਣ ਮੋਬਾਇਲ ਫੋਨ ਆ ਗਏ ਨਾ ਇਹਨਾਂ ਨੇ ਵੀ ਕੰਮ ਬਹੁਤ ਜ਼ਿਆਦਾ ਖਰਾਬ ਕਰ ਦਿੱਤਾ। ਹੁਣ ਪੁਰਾਣੇ ਜਮਾਨਿਆਂ'ਚ ਸਾਰੇ ਆਪਣੇ ਦਾਦਾ-ਦਾਦੀ ਕੋਲ ਬਹਿ ਕੇ ਬੁਝਾਰ ਤਾਂ ਬੱਝਦੇ ਸੀ ਗੱਲਾਂ ਕਰਦੇ ਸੀ। ਹੁਣ, ਕੌਣ ਕਰਦਾ ਹੁਣ ਤਾਂ ਕੋਈ ਪੁੱਛਦਾ ਵੀ ਨੀ ਹੈਗਾ ਕਿਸੇ ਨੂੰ।
ਹਾਂਜੀ, ਬਿਲਕੁਲ ਮੈਂ ਤਾਂ ਕਹਿ ਰਹੀ ਹਾਂ ਅੱਜ ਦੀ ਜਨਰੇਸ਼ਨ ਨੂੰ ਪਤਾ ਵੀ ਨਹੀਂ ਹੋਣਾ ਵੀ ਇਹ ਬੁਝਾਰ ਤਾਂ ਵਗੈਰਾ ਹੁੰਦੀਆਂ ਕੀ ਨੇ।
ਕਿਉਂਕਿ ਇਹ ਹਾਂ ਸਾਰਾ ਦਿਨ ਇਹ ਫੋਨ ਚ ਲੱਗੇ ਰਹਿੰਦੇ ਨੇ ਹਨਾ। ਤੁਸੀਂ ਜਦ ਮਰਜੀ ਦੇਖ ਲਓ, ਅਗਰ ਘਰ ਚ ਪੰਜ ਜਣੇ ਨੇ ਤਾਂ ਪੰਜਾਂ ਕੋਲ ਹੀ ਫੋਨ ਹੋਊਗਾ।
ਉਹੀ ਤਾਂ ਗੱਲ ਹੈ, ਹੁਣ ਦੇਖੋ ਜੇ ਨਾ ਕੋਈ ਰਿਸ਼ਤੇਦਾਰ ਆ ਜੇ ਆਪਣੇ ਕਣੇ ਹੈ, ਹੈਨਾ। ਤੇ ਉਹ ਰਿਸ਼ਤੇਦਾਰ ਵਿਚਾਰਾ ਆ ਜਾਂਦਾ। ਉਹ ਵੀ ਫੋਨ ਤੇ ਲੱਗ ਜਾਂਦਾ ਆਪਾਂ ਵੀ। ਨਾ ਆਪਾਂ ਗੱਲ ਕਰ ਸਕੀਏ ਨਾ ਆਪਾਂ ਅਗਲੇ ਦੇ ਘਰ ਬਾਰ-ਬਾਰ ਪੁੱਛ ਸਕਦੇ ਨਾ ਉਹ ਆਪਣੇ ਬਾਰੇ ਪੁੱਛ ਸਕਦਾ ਅਗਲੇ ਨੂੰ ਹੁੰਦਾ ਕਿ ਚੱਲ ਫੋਨ ਹੈ ਤਾਂ ਗਿਆ ਆਪਣੇ ਕੋਲ।
ਉਹੀ ਤੇ ਹੈਗਾ ਨਾ ਕਿਉਂਕਿ ਦੇਖੋ ਜਦੋਂ ਦਾ ਇਹ ਕਰੋਨਾ ਆਇਆ ਕਿਉਂਕਿ ਦੇਖੋ ਕਰੋਨਾ ਦੇ ਟਾਈਮ- ਤੋਂ ਇਹ ਚੀਜ਼ਾਂ ਜ਼ਿਆਦਾ ਵਧੀਆ ਨੇ ਔਨਲਾਈਨ ਕਲਾਸਾਂ ਸ਼ੁਰੂ ਹੋ ਗਈਆਂ। ਔਨਲਾਈਨ ਸਟੱਡੀ ਹੋਣੀ ਸ਼ੁਰੂ ਹੋ ਗਈ ਤੇ ਚਲੋ ਪੇਰੈਂਟਸ ਨੂੰ ਦਾ ਸੀਗਾ ਵੀ ਚਲੋ ਆਪਾਂ ਹੈਨਾ ਦਵਾ ਦਿੰਨੇਂ ਆਂ ਆਪਣੇ ਬੱਚੇ ਨੂੰ ਤਾਂ ਕਿ ਓਦਾ ਲੋਸ ਨਾ ਹੋਵੇ ਜੇ ਪੜਾਈ ਨਾ ਰੁੱਕੇ।
ਹਾਂਜੀ, ਦੇਖੋ ਵੀ ਹਨਾ ਦੇਖੋ ਇੱਕ ਬੱਚੇ ਨੂੰ ਹੁੰਦਾ ਕਿ ਓ ਨਾ ਬੋਹੋਤ ਨਵੀਆਂ-ਨਵੀਆਂ ਚੀਜਾਂ ਸਿੱਖੇ। ਹੁਣ ਜਿੱਦਨ ਦਾ ਫੋਨ ਆਇਆ ਫੋਨ ਬਣਿਆ ਤਾਂ ਇੱਕ ਆਪਣੇ ਵਧੀਆ ਚੀਜ ਲਈ ਸੀਗਾ ਵੀ ਆਪਾਂ ਦੂਰ ਬੈਠੇ ਕਿਸੇ ਨਾਲ ਸੰਪਰਕ ਕਰ ਸਕੀਏ। ਪਰ ਹੁਣ ਅੱਜ-ਕੱਲ ਇਦੀ ਦੁਰਵਰਤੋ ਕਰ ਰੇ ਨੇ। ਨਵੀਆਂ-ਨਵੀਆਂ ਐਪਾਂ ਡਾਊਨਲੋਡ ਕਰ ਰਹੇ ਨੇ। ਓ ਤੇ ਨਵੀਆਂ-ਨਵੀਆਂ ਰੀਲਾਂ ਦੇਖ ਰਹੇ ਨੇ ਜੋ ਬੱਚਾ ਦੇਖਦਾ ਫੇਰ ਓਹੀ ਸਿੱਖ ਰਿਹੈ ਕਿਉਂਕਿ ਪੇਰੈਂਟਸ ਕੁਸ ਖਾਂਦੇ ਨੀ ਬੱਚੇ ਨੂੰ ਹੁਣ।
ਬਿਲਕੁਲ-ਬਿਲਕੁਲ ਓਹੀ ਐਨਾ ਕਿ ਅਗਰ ਦੇਖੋ ਏ ਅਗਰ ਓ ਪਣਾ ਟਾਈਮ ਓ ਫੋਨ ਤੇ ਲਗਾ ਵੀ ਰਿਐ ਤਾਂ ਉਜ ਕੋਈ ਵਧੀਆ ਚੀਜ਼ ਤਾਂ ਦੇਖ ਦਾ ਨੀ, ਇੰਸਟਾਗ੍ਰਾਮ ਦੇਖਦਾ ਹੈਨਾ, ਫੇਸਬੁੱਕ ਚਲਾ ਲੀ ਦੇਖਦੈ ਜਿਦੇ ਨਾਲ ਓਦੀ ਤਾ ਅੱਖਾਂ ਤੇ ਅਸਰ ਪੈਂਦੈ ਨਾਲੇ ਹੋਰ ਦੇਖ ਲੋ ਤੇ ਜੜਾ ਅਸਰ ਪੈਂਦੈ, ਜੋ ਵੀ ਦੇਖਦਾ ਓ ਤੇ।
ਹਾਂਜੀ-ਹਾਂਜੀ ਏ ਤਾਂ ਹੈ ਮੈਮ। ਦੇਖੋ, ਹੁਨ ਦੇਖੋ ਤੁਸੀ ਆਪ ਦੇਖੋ ਹੁਣ ਆ ਪਾਂ ਵੀ ਐਂ ਆ। ਆਪਣੀ ਜਨਰੇਸ਼ਨ ਵੀ ਆ। ਆਪਾਂ ਜਮੀ ਫੋਨ ਨੀ ਛੱਡਦੇ ਹੈਗੇ। ਫੋਨ ਤੇ ਦੇਖਦੇ ਆਂ ਜੋ ਫੋਨ ਤੇ ਦੇਖਨਾ ਓਈ ਸਿੱ ਖਦੇ ਆਂ। ਜਦੋਂ ਆਪਾਂ ਆਪਣੇ ਦਾਦਾ-ਦਾਦੀ ਆਪਣੀ ਮੰਮਾ-ਪਾਪਾ ਨਾਲ ਬੈਠਾਂਗੇ ਓ ਆਪਾਂ ਨੂੰ ਕੁਛ ਇਤਿਹਾਸ ਬਾਰੇ ਦੱਸਨਗੇ, ਕੁਛ ਆਪਣੇ ਪੁਰਾਣੇ ਜਮਾਨੇ ਬਾਰੇ ਦੱਸਨਗੇ ਫੇਰ ਈ ਆ ਪਾਂ ਕੁੱਝ ਸਿੱਖਾਂਗੇ ਓਨਾਂ ਤੋਂ।
ਬਿਲਕੁਲ ਜੀ ਬਿਲਕੁਲ ਓਹੀ ਤੇ ਹੈਗਾ। ਹੁਨ ਜਦੋਂ ਆਪਾਂ ਸਾਰੇ ਈ ਫੋਨ 'ਚ ਬੜੇ ਰਹਾਂਗੇਂ ਆ ਪਾਂ ਕਿਸੇ ਤੋਂ ਕੁਛ ਸਵਾਲ ਜਵਾਬ ਨੀ ਕਰਾਂਗੇ, ਕਿਸੇ ਤੋਂ ਕੁੱਛ ਪੁੱਛਾਂਗੇ ਨਾ ਆਪਾਂ ਨੂੰ ਪਤਾ ਕਿਵੇਂ ਲੱਗੂਗਾ।
ਹਾਂਜੀ ਜਦੋਂ ਤੱਕ ਨਾ ਆਪਾਂ ਪੂਰੇ ਤਹਿ ਤੱਕ ਨੀ ਜਾਂਦੇ ਉਦ ਤੱਕ ਆਪਾਂ ਕਿਸੇ ਵੀ ਚੀਜ਼ ਦੀ ਨੀ ਓ ਕਰ ਸਕਦੇ ਹੈਗੇ। ਹੁਨ ਤਾਂ ਮੈਂ ਕੈ ਰੀ ਆਂ ਜਦੋਂ ਬੱਚਾ ਜੰਮ ਜਾਂਦੈ ਨਾ ਦੋ ਤਿੰਨ ਮੀਂਨ੍ਹੇਆਂ ਬਾਦ ਓਨੂੰ ਫੋਨ ਦਾ ਪਤਾ ਲੱਗ ਜਾਂਦਾ।
ਬਿਲਕੁਲ ਜੀ, ਹਾਂ ਸਈ ਗੱਲ ਐ ਤੁਆਡੀ। ਛੋਟੇ ਤੋਂ ਛੋਟੇ ਬੱਚੇ ਨੂੰ ਹੁੰਦੈ ਕਿ ਹਾਂ ਮੈਂ ਵੀ ਫੋਨ ਦੇਖਾਂ ਕਿਉਂਕਿ ਓਵੀ ਜੋ ਆਪਣੇ ਆਲੇ ਦੁਆਲੇ ਜੋ ਦੇਖੂਗਾ ਵੀ ਹਾਂ ਹਨਾ ਬੜੇ ਵਿੱਚ ਏ ਚੀਜ਼ ਕਰ ਰਹੇ ਨੇ ਓ ਓਹੀ ਕਰਦਾ ਫੇਰ।
ਓਹੀ ਤਾਂ ਗੱਲ ਐ ਨਾ ਦੇਖੋ ਹੁਨ ਓਨੂੰ ਛੋਟੀ ਉਮਰ 'ਚ ਅ ਫੋਨ ਫੜ ਓਹ ਰੋਟੀ ਵੀ ਖਾਊਗਾ ਫੋਨ ਮੌ ਰੋ ਟੀ ਖਾਊਗਾ ਟੀਵੀ ਬਸ। ਆਹੀ ਕੰਮ ਰੈ ਜਾਂਦਾ ਬਸ ਫਿਰ ਤਾਂ ਬੱਚਿਆਂ ਕੋਲ। ਹੈਲੋ। ਮੈਮ ਤੁਆਡੀ ਆਵਾਜ਼ ਨੀ ਆ ਰੀ, ਹੈਲੋ। ਹੈਲੋ। ਹੈਲੋ। ਹੈਲੋ।